ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਕਾਲ ਜੀ।
ਹੋਰ ਸੁਣਾਓ ਕੀ ਹਾਲ ਚਾਲ ਭੈਣ ਜੀ।
ਬਹੁਤ ਵਧੀਆ ਮੈਂ ਠੀਕ ਹਾਂ ਤੁਸੀਂ ਸੁਣਾਓ ਕਿਵੇਂ?
ਮੈਂ ਵੀ ਵਧੀਆ, ਵਧੀਆ ਬਸ ਆਪਣੀ ਥੋੜ੍ਹੀ ਜਿਹੀ ਨਾ ਤਬੀਅਤ ਜਿਹੀ ਖ਼ਰਾਬ ਲੱਗਦੀ ਪਈ ਸੀ ਇੱਕ ਦੋ ਦਿਨਾਂ ਦੀ ਨਾ ਲੱਗਦੇ ਨੀਂਦਰ ਜਿਹੀ ਨਹੀਂਪੂਰੀ ਹੋਈ।
ਅੱਛਾ! ਅੱਛਾ ਹਾਂ ਨੀਂਦ ਕਿਉਂ ਨੀਂਦਰ ਕਿਉਂ ਨੀ ਪੂਰੀ ਹੋਈ ਤੁਹਾਡੀ?
ਭੈਣ ਜੀ ਬਸ ਅੱਜ ਕੱਲ ਸ਼ਡਿਊਲ ਹੀ ਆਪਣਾ ਇੰਨਾ ਬਿਜ਼ੀ ਆ ਜਦੋਂ ਦੀ ਬੱਚਿਆਂ ਦੀ ਛੁੱਟੀਆਂ ਸ਼ੁਰੂ ਹੋਈਆਂ। ਗਰਮੀ ਇੰਨੀ ਪੈ ਰਹੀ ਹੈ। ਦੱਸੋ ਬੰਦਾ ਕੀ ਕਰੇ ਘਰ ਦੇ ਕੰਮ ਕਰੋ ਅਤੇ ਫਿਰ ਥੱਕ ਜਾਈਦਾ ਫਿਰ ਰੋਟੀ ਬਣਾਓ ਬੱਚਿਆਂ ਦੀ ਇਹਨਾਂ ਦਾ ਨਾ ਸਾਰਾ ਰੂਟੀਨ ਤੁਹਾਨੂੰ ਪਤਾ ਤਾਂ ਹੈ ਅੱਜ ਕੱਲ੍ਹ ਬੱਚਿਆਂ ਦਾ ਵੀ ਖਰਾਬ ਜਿਹਾ ਹੋਇਆ ਆਪ ਹੀ ਬੱਚੇ ਵੀ ਆਪ ਹੀ ਲੇਟ ਉੱਠਦੇ ਨੇ ਆਪਣਾ ਲੇਟ ਹੀ ਸੌਂਦੇ ਨੇ ਫੇਰ ਇਹਨਾਂ ਦੇ ਕਰਕੇ ਸਾਰਾ ਸਿਲ ਕਿਉਂਕਿ ਇਹਨਾਂ ਨੇ ਰਾਤੀ ਦੋ ਦੋ ਵਜੇ ਤੱਕ ਨਾ ਸੋਣਾ ਤੇ ਨਾਲ ਸਾਨੂੰ ਵੀ ਜਗਾਣਾ ਸ਼ਰਾਰਤਾਂ ਕਰਨੀਆਂ ਨੇ ਤੇ ਕਿੱਥੇ ਨੀਂਦਰ ਪੈਂਦੀ ਫਿਰ ਬੰਦੇ ਨੂੰ ਡਰ ਜਿਹਾ ਲੱਗਦਾ ਕਿੱਥੇ ਆਪਣੀ ਕੋਈ ਸ਼ਰਾਰਤ ਹੀ ਨਾ ਕਰਨ ਅਤੇ ਕੋਈ ਸਮਾਨ ਹੀ ਨਾ ਭੰਨ੍ਹਦੇ
ਬਿਲਕੁਲ ਸਹੀ ਗੱਲ ਕਹੀਏ ਤੁਸੀਂ ਮਾਵਾਂ ਦਾ ਧਿਆਨ ਤੇ ਵੈਸੇ ਬੱਚਿਆਂ ਵਿੱਚ ਹੀ ਹੁੰਦਾ ਪਰ ਤੁਸੀਂ ਭੈਣ ਜੀ ਪੂਰੀ ਪ੍ਰੋਪਰ ਤਰ੍ਹਾਂ ਸੋਇਆ ਤੇ ਕਰੋ ਤੁਹਾਨੂੰ ਤੇ ਪਤਾ ਸੱਤ ਅੱਠ ਘੰਟੇ ਦੀ ਨੀਂਦ ਲੈਣਾ ਕਿੰਨੀ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ੍ਹ ਤੇ ਗਰਮੀ ਵੀ ਇੰਨੀ ਹੋਈ ਦੀ ਹੈ
ਇਹ ਤਾਂ ਹੈ ਹੀ ਭੈਣ ਜੀ ਇਹ ਤਾਂ ਬੱਚੇ ਤਾਂ ਦੁਪਹਿਰੇ ਵੀ ਨਹੀਂ ਸੌਣ ਦਿੰਦੇ ਜੇ ਮੈਂ ਕੀ ਦੱਸਾਂ ਤੁਹਾਨੂੰ ਹੈ ਤਾਂ ਅਫਲਾ ਤੁਨ ਇੱਕ ਨੰਬਰ ਦੇ ਰਾਤੀ ਦੋ ਦੋ ਵਜੇ ਤੱਕ ਆਪਣਾ ਸੋ ਸੌ ਦੇ ਨੇ ਸਵੇਰੇ ਦਸ ਦਸ ਗਿਆਰਾਂ ਗਿਆਰਾਂ ਵਜੇ ਉੱਠਦੇ ਨੇ ਹੁਣ ਸਾਨੂੰ ਤਾਂ ਜਲਦੀ ਉੱਠ ਉੱਠਣਾ ਪੈਂਦਾ ਵੇਖੋ ਘਰ ਦੇ ਸਾਰੇ ਕੰਮ ਕਰਨੇ ਨੇ ਵੇਖਣਾ ਆਪਣਾ ਤੇ ਬੰਦਾ ਦੁਪਹਿਰੇ ਸੋਜੇ ਤੇ ਨਾ ਜੀ ਨਾ ਇਹਨਾਂ ਦੀ ਨਾਲ ਹੀ ਸ਼ਰਾਰਤਾਂ ਸ਼ੁਰੂ ਹੋ ਜਾਂਦੀਆਂ ਕਿੱਥੇ ਕੀ ਸਮਾਨ ਭਣਿਆ ਕੀ ਕੀਤਾ ਹੁਣ ਤੁਹਾਨੂੰ ਪਤਾ ਬੱਚੇ ਛੋਟੇ ਨੇ ਮੇਰੇ ਤੇ ਵੇਖਣਾ ਪੈ
ਸਹੀ ਗੱਲ ਹੈ ਹੈ ਛੋਟੇ ਬੱਚਿਆਂ ਨਾਲ ਤੇ ਮਾਂ ਨੂੰ ਬੜਾ ਹੀ ਕਰਨਾ ਪੈਂਦਾ ਹੈ ਨਾ ਪੂਰਾ ਧਿਆਨ ਜੇ ਰੱਖਣਾ ਪੈਂਦਾ ਇਹਨਾਂ ਦਾ
ਅਤੇ ਹੋਰ ਭੈਣ ਜੀ ਇਹੀਓ ਚੱਕਰਾਂ 'ਚ ਮੈਨੂੰ ਲੱਗਦਾ ਤਬੀਅਤ ਜਿਹੀ ਖ਼ਰਾਬ ਹੋਈ ਦੀ ਹੈ ਆਪਣਾ ਸਰਵਾਈਕਲ ਬੜੀ ਪੀੜ ਹੁੰਦੀ ਹੈ ਇੱਕ ਤਾਂ ਨੀਂਦਰ ਪੂਰੀ ਨਾ ਹੋਏ ਨਾ ਮੇਰੀ ਇਹ ਅੱਧਾ ਸਿਰ ਪੀੜ ਹੋਣਾ ਸ਼ੁਰੂ ਹੋ
ਅੱਛਾ ਅੱਛਾ ਤੁਹਾਨੂੰ ਮਾਈਗ੍ਰੇਨ ਦੀ ਦਿੱਕਤ ਤੇ ਨਹੀਂ ਹੋ ਗਈ ਕਿੱਥੇ
ਮੈਨੂੰ ਤਾਂ ਲੱਗਦਾ ਜੇ ਇਹ ਨੀਂਦਰ ਨਾ ਪੂਰੀ ਹੋਈ ਨਾ ਤੇ ਆਪਣਾ ਬੜੀ ਦਿੱਕਤਾਂ ਹੋ ਜਾਂਦੀਆਂ ਕਈ ਵਾਰੀ ਤਾਂ ਸਟਰੈੱਸ ਡਿਪਰੈਸ਼ਨ ਘਬਰਾਹਟ ਸਭ ਕੁਛ ਹੋ ਜਾਂਦਾ ਨੀਦਰ ਤਾਂ ਮੈਂ ਕਹਿਣੇ ਆ ਨਾ ਜ਼ਰੂਰੀ ਆ ਨਾ ਪੂਰੀ ਕਰਨੀ ਆਪ ਆਪਣਾ ਸੱਤ ਅੱਠ ਘੰਟੇ ਦੇ ਨਿਦਰ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲ
ਤੁਸੀਂ ਇਹਨਾਂ ਨੂੰ ਸਵਾ ਕੇ ਤੇ ਸੋਜਿਆ ਕਦੋ
ਆਪਣਾ ਇਨੇ ਅਫਲਾ ਤੋਨ ਨੇ ਨਾ ਆਪ ਸੁਣਦੇ ਨੇ ਨਾ ਦੂਜਿਆਂ ਨੂੰ ਸਣ ਦਿੰਦੇ ਨੇ ਕੀ ਦੱਸਾਂ ਹੁਣ ਮੈਂ ਤੁਹਾਨੂੰ ਬਸ ਇਹਨਾਂ ਦੇ ਸਕੂਲ ਖੁੱਲਣ ਵਾਲੇ ਨੇ ਦੋ ਚਾਰ ਦਿਨਾਂ ਵਿੱਚ ਇਹਨਾਂ ਨੂੰ ਜਲਦੀ ਜਲਦੀ ਭੇਜ ਕੇ ਆਪਣਾ ਤੇ ਬੰਦੇ ਨੇ ਪਿੱਛੇ ਰੈਸਟ ਕਰ ਲੈਣੀ ਆ
ਹਾਂਜੀ ਸਹੀ ਗੱਲ ਹੈ ਨੀਂਦ ਤਾਂ ਵੈਸੇ ਵੀ ਬੜੀ ਜ਼ਰੂਰੀ ਹੈ ਅੱਜ ਕੱਲ੍ਹ ਤੁਸੀਂ ਵੇਖਿਆ ਨੀ ਕਈਆਂ ਨੂੰ ਕੀ ਸਟਰ੍ਰੈੱਸ ਹੋਇਆ ਪਏ ਡਿਪਰੈਸ਼ਨ ਹੋਇਆ ਦਾ ਇੰਨੀ ਚੀਜ਼ਾਂ ਚੱਲੀਆਂ ਹੋਈਆਂ ਫਿਰ ਡਾਕਟਰ ਸਾਰੀ ਗੱਲ ਤੇ ਘੁਮਾ ਫਿਰਾ ਕੇ ਇ ਹੀ ਕਹਿੰਦੇ ਨੇ ਕਿ ਨੀਂਦ ਪੂਰੀ ਨਹੀਂ ਹੁੰਦੀ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫੋਨ ਚਲਾਉਂਦੇ ਹੋ। ਯੰਗ ਬੱਚਿਆਂ ਦਾ ਤਾਂ ਤੁਹਾਨੂੰ ਪਤਾ ਸਾਡੇ ਜਦੋਂ ਬੰਦਾ ਘਰਦੇ ਕੰਮਾਂ ਚ ਲੱਗਿਆ ਰਹਿੰਦਾ ਉਹ ਯੰਗ ਬੱਚਿਆਂ ਦਾ ਤੇ ਤੁਹਾਨੂੰ ਪਤਾ ਹੀ ਫੋਨ ਹੀ ਇੰਨਾ ਚਲਾਉਂਦੇ ਨੇ ਅਤੇ
ਤੇ ਹੋਰ ਭੈਣ ਜੀ ਬੱਚਿਆਂ ਨੇ ਤਾਂ ਆਪਣਾ ਫੋਨ ਚਲਾਉਣਾ ਹੀ ਚਲਾਉਣਾ ਫਿਰ ਮੈਨੂੰ ਲੱਗਦਾ ਮੈਂ ਵੀ ਆਪਣਾ ਫੋਨ ਫੋਨ ਵਿੱਚ ਹੀ ਗੁਰਬਾਣੀ ਸੁਣਨੀ ਹਾਂ ਕੁਛ ਪੋਸਚਰ ਜਿਹਾ ਖ਼ਰਾਬ ਹੋਇਆ ਤੇ ਆਪਣਾ ਤੇ ਤਾਂ ਕਰਕੇ ਨਾ ਪੀੜ ਹੁੰਦੀ ਹੋਈ ਗਰਦਨ ਹੋਈ ਉਹ ਨਾ ਫਿਰ ਕਿੱਥੇ ਸਰਵਾਈਕਲ ਹੀ ਨਾ ਹੋ
ਤੁਸੀਂ ਕੋਈ ਯੋਗਾ ਯੋਗਾ ਜੁਆਇਨ ਕਰ ਲਓ।
ਅਤੇ ਹੋਰ ਆਪਣਾ ਯੋਗਾ ਹੋ ਗਿਆ ਕਿੱਥੇ ਪਹਿਲੇ ਫਿਜੀਓਥੈਰੇਪੀ 'ਤੇ ਵਿਖਾ ਵੇਖਾਂ ਅੱਜ ਕੱਲ੍ਹ ਪਰ ਭੈਣ ਜੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਹੈਗਾ ਆਪਣਾ ਜਿੰਨੀ ਹੋ ਸਕੇ ਨਾ ਫਿਜ਼ੀਓਥੈਰੇਪੀ ਕਰਾਓ ਬੰਦਾ ਇੱਕ ਦੋ ਐਕਸਰਸਾਈਜ਼ਾਂ ਵੀ ਦੱਸਦਾ ਦਿੰਦੇ ਨੇ ਅੱਜ ਕੱਲ ਬੜਾ ਸਕੋਪ ਹੈ ਫਿਜੀਓਥੈਰੇਪੀ ਦਾ ਨਾਲੇ ਤੁਹਾਡੀ ਗੁੜੀਆ ਹੁਣ ਪਲੱਸ ਟੂ ਮੈਡੀਕਲ ਤੋਂ ਕੀਤੇ ਨਾ ਉਹਨੇ ਮੈਂ ਤਾਂ ਕਹਿੰਦੀ ਹਾਂ ਭੈਣ ਜੀ ਹੋ ਸਕੇ ਤੇ ਅੱਗੇ ਉਹਨੂੰ ਇਹੀਓ ਪੜ੍ਹਾਈ ਕਰਾਉਣਾ ਆਪਣੀ ਫਿਜੀਓਥੈਰੇਪੀ ਦੀ ਵੇਖੋ
ਅੱਛਾ ਇਹਦਾ ਮਤਲਬ ਮੈਂ ਤੇ ਪਹਿਲੀ ਵਾਰ ਸੁਣਿਆ ਦਾ ਅਲੱਗ ਤੋਂ ਕੋਰਸ ਕਰਤਾ ਇਹਨਾਂ ਨੇ
ਤੇ ਹੋਰ ਆਪਣਾ ਅਲੱਗ ਤੋਂ ਕੋਰਸ ਕਰ ਦਿੱਤਾ ਤੇ ਆਪਣਾ ਨਾਮ ਅੱਗੇ ਵੀ ਹੁਣ ਡਾਕਟਰ ਲੱਗਣਾ ਸ਼ੁਰੂ ਹੋ ਗਿਆ ਇਹਨਾਂ ਦੇ ਮੈਂ ਤਾਂ ਕਹਿਣੀ ਹਾਂ ਪਿੱਛੇ ਪਿੱਛੇ ਗਵਰਮੈਂਟ ਨੇ ਨੋਟਿਸ ਭੇਜਿਆ ਸੀ ਕਿ ਹਰ ਇੱਕ ਡਾਕਟਰ ਦੇ ਨਾਲ ਫਿਜ਼ੀਓਥੈਰੇਪਿਸਟ ਹੋਣਾ ਜ਼ਰੂਰੀ ਹੈ। ਚਾਹੇ ਗਾਇਨੀਿੰਗ ਡਿਪਾਰਟਮੈਂਟ ਆਪਣਾ ਚਾਹੇ ਆਪਣਾ ਗਾਇਨੀ ਜਿਵੇਂ ਲੇਡੀ ਡਾਕਟਰ ਹੋ ਗਿਆ ਉਹ ਵਾਲਾ ਡਿਪਾਰਟਮੈਂਟ ਇਹ ਪ੍ਰੈਗਨੈਂਸੀ 'ਚ ਬੜੀ ਲੋੜ ਪੈਂਦੀ ਫਿਜ਼ੀਓਥੈਰੇਪੀ ਦੀ ਆਪ ਨੋਰਮਲ ਡਿਲੀਵਰੀ ਕਰਾਉਣੀ ਹੋਏ ਨਾ ਜਦੋਂ ਜਨਾਨੀ ਨੂੰ ਤੇ ਬੜਾ ਜ਼ਰੂਰ ਜ਼ਰੂਰ ਹੁੰਦਾ। ਫਿਜ਼ਓਥੈਰੇਪ ਕਰਉਂਦੇ ਨੇ ਉਹਨੂੰ ਐਕਸਰਸਾਈਜ਼ ਦੱਸਦੇ ਨੇ ਐਵੇਂ ਕਰੋ ਐਵੇਂ ਕਰੋ ਫਿਰ ਜਿਹਦੇ ਨਾਲ ਆਸਾਨੀ ਨਾਲ ਨੋਰਮਲੀ
ਅੱਛਾ ਇਹ ਤੇ ਚਲੋ ਬੜੀ ਵਧੀਆ ਗੱਲ ਫੇਰ ਤੇ ਡਾਕਟਰਾਂ ਨੂੰ ਗਾਈਡ ਕਰਨ ਲਈ ਇਹਨਾਂ ਨੇ ਫਿਜ਼ਓਥਰੇਪੀ ਰਖਤਾ ਨਾਲ
ਤੇ ਹੋਰ ਮੈਂ ਕਹਿੰਦੀ ਹਾਂ ਹਡੀਆਂ ਅਤੇ ਡਾਕਟਰਾਂ ਦੇ ਨਾਲ ਤਾਂ ਪਹਿਲੇ ਫਿਜੀਓਥੈਰੇਪੀ ਹੁੰਦੀ ਹੁੰਦੀ ਸੀ ਅੱਜ ਕੱਲ੍ਹ ਤਾਂ ਗਾਇਨੀ ਡਿਪਾਰਟਮੈਂਟ ਕੀ ਆਪਣਾ ਕੈਂਸਰ ਡਿਪਾਰਟਮੈਂਟ ਵਿੱਚ ਵੀ ਬੜੀ ਲੋੜ ਆਉਂਦੀ
ਕਿਉਂ ਇਸ ਡਿਪਾਰਟਮੈਂਟ ਚ ਕੀ ਲੋੜ ਆਉਂਦੀ ਹੈ।
ਡਿਪਾਰਟਮੈਂਟ ਚ ਨਾ ਜਿਵੇੈਂ ਕਹਿੰਦੇ ਕੈਂਸਰ ਦੇ ਪੇਸ਼ੈਂਟ ਹੁੰਦੇ ਨੇ ਇਹਨਾਂ ਨੂੰ ਕੀਮੋਥੈਰੇਪੀ ਦਿੱਤੀ ਜਾਂਦੀ ਹੈ ਤੇ ਕੀਮੋਥੈਰੇਪੀ ਨਾਲ ਦਵਾਈਆਂ ਬੜੀਆਂ ਦਿੰਦੇ ਨੇ ਇਹਨਾਂ ਦੇ ਵਾਲ ਝੜਨੇ ਸ਼ੁਰੂ, ਜਾਂਦੇ ਨੇ ਪੇਸ਼ੈਂਟਸ ਤੇ ਤੇ ਇਹਨਾਂ ਨੇ ਬੈੱਡ, ਤੇ ਹੀ ਪਿਆਰ ਹੈ ਇਹਨਾਂ ਫਿਰ ਇੱਕ ਟਾਈਮ ਹੀ ਇਹਨਾਂ ਦੀ ਬੋਡੀ ਮੂਵ ਮਿੰਟ ਘੱਟ ਹੋ ਜਾਂਦੀ ਹੈ ਹਨ ਬੈਡ 'ਤੇ ਜਿਹੜਾ ਬੰਦਾ ਪਿਆ ਹੈ ਨਾ ਉਹਨੂੰ ਬੈੱਡ ਸੋਰਸ ਹੋਣ ਦੇ ਬੜੇ ਡਰ ਰਹਿੰਦੇ ਨੇ ਮਤਲਬ ਛਾਲੇ ਜਿਹੇ ਹੋ ਜਾਂਦੇ। ਫੇਰ ਉਹ ਪੇਸ਼ੈਂਟ ਨੂੰ ਜਾ ਕੇ ਬਾਰ, ਬਾਰ ਦੱਸਣਾ ਕਿ ਤੂੰ ਆਪਣੀ ਬੋਡੀ ਦੀ ਮੂਵਮੈਂਟ ਕਰ। ਜਾਂ ਉਹਦੇ ਕਿੱਥੇ ਪੀੜ ਹੁਣ ਕੀਮਤ ਥੈਰੇਪੀ ਨਾਲ ਬਹੁਤ ਜ਼ਿਆਦਾ ਸ ਇਫੈਕਟ ਆਦੇ ਨੇ ਭੈਣ ਜਿਹੜੀਆਂ ਦਵਾਈਆਂ ਦਿੰਦੇ ਨੇ ਨਾ ਕੈਂਸਰ ਨੂੰ
ਅੱਛਾ ਰ ਬਿਮਾਰੀ ਵੀ ਤੇ ਇੰਨੀ ਵੱਡੀ ਹਾਂਜੀ ਸਹੀ ਗੱਲ ਐ,
ਟਿਊਮਰ ਨੂੰ ਹਟਾਣ ਵਾਸਤੇ ਜਿੰਨੀ ਦਵਾਈਆਂ ਦੇਣਗੇ ਅਤੇ ਇਹਨਾਂ ਦਾ ਨਾ ਮਰੀਜ਼ਾਂ ਦਾ ਬੋਡੀ ਪੇਨ ਸ਼ੁਰੂ ਹੋ ਜਾਂਦਾ ਜਿੱ ਇੱਥੇ ਬੋਡੀ ਪੇਨ ਇਹਨਾਂ ਦਾ ਸ਼ੁਰੂ ਹੋਇਆ ਤੇ ਇਹਨਾਂ ਅਤੇ ਜਿਹੜਾ ਜੁਆਇੰਟ ਹੈ ਨਾ ਜਿਵੇਂ ਤੁਸੀਂ ਲਾ ਲਓ ਆਪਣਾ ਗੋਡੇ 'ਚ ਪੀੜ ਇਹਨਾਂ ਨੂੰ, ਤੇ ਉਹ ਇਹਨਾਂ ਨੇ ਜੁਆਇੰਟ ਟੀ ਲਾਣਾ ਹੀ ਨੀ ਆਪਣਾ ਉੱਥੇ ਤਾਂ ਉੱਥੇ ਹੀ ਰਹਿ ਜਾਗਾ ਹੁਣ ਜੋ ਚੀਜ਼ ਉੱਥੇ ਰਹਿ ਗਈ ਇੱਕ ਤਾਂ ਪੀੜ ਵੱਧੇਗੀ। ਦੂਜਾ ਕੀ ਕਹਿੰਦੇ ਨੇ ਆਪਣਾ, ਜਾਮੂ ਜ ਜਆਇਨ ਟੂਰ ਕੀ ਹੋਏਗਾ ਫਿਰ ਇਹ ਸਾਰਾ ਕੁਛ ਠੀਕ ਕਿੰਨੇ ਕੁ ਕਰਾਣਾ ਫਿਜ਼ਓਥੈਰੇਪੀ ਨਹੀਂ ਕਰਾਉ,
ਸਗੋਂ ਇਹ ਤੇ ਇਹਨਾਂ ਨੇ ਬੜਾ ਵਧੀਆ ਕੀਤਾ। ਮੈਨੂੰ ਤਾਂ ਤੁਸੀਂ ਬੜੀ ਚੰਗੀਆਂ ਗੱਲਾਂ ਦੱਸੀਆਂ ਨੇ ਮੈਨੂੰ ਤਾ ਇਨਾ ਪਤਾ ਹੀ ਨੀ ਸੀ ਇਸ ਬਾਰੇ, ਸਗੋਂ ਮੈਂ ਆਪਣੇ ਕਮਾਗੀ ਮੈਂ, ਕੁੜੀਆਂ ਨੂੰ ਵੀ ਬਸ ਹੁਣ ਇਹ ਪਲੱਸ ਪਲੱਸ ਟੂ ਹੋ ਹੀ ਗਈ ਆਦੀ ਤੇ ਫੇਰ ਇਹ ਕੋਰਸ ਕਿੰਨੇ ਸਾਲਾਂ ਦਾ ਪਏਗਾ ਅੱਗੇ।
ਆਪਣਾ ਚਾਰ ਸਾਲ ਦਾ ਕੋਰਸ ਉਸ ਤੋਂ ਬਾਅਦ ਛੇ ਮਹੀਨੇ ਹੋਸਪਿਟ ਟਲੇ ਪ੍ਰੈਕਟਿਸ ਹੁੰਦੀ ਹੈ ਇੰਟਰਨਸ਼ਿਪ ਹੁੰਦੀ ਐ।
ਅੱਛਾ-ਅੱਛਾ,
ਪਹਿਲੇ ਤਾਂ ਇੰਟਰਨਸ਼ਿਪ-ਇੰਟਰਨਸ਼ਿਪ ਦੇ ਵੀ ਕੋਈ, ਪੈਸੇ ਨਹੀਂ ਦਿੰਦੇ ਸੀ ਹੁਣ ਜਦੋਂ ਦਾ ਐ ਡਿਗਰੀ ਵਿੱਚ ਥੋੜ੍ਹਾ ਬਦਲਾਵ ਆਇਆ ਨਾ, ਇੱਦਾਂ ਸਕੋਪ ਵਧਣਾ ਸ਼ੁਰੂ ਹੋਇਆ। ਅਤੇ ਇੰਟਰਨਸ਼ਿਪ ਦੇ ਵੀ ਕਹਿੰਦੇ ਨੇ ਬੱਚਿਆਂ ਨੂੰ, ਪੈਸੇ ਦੇਵਾਂਗੇ ਅਸੀਂ ਹੁਣ,
ਚਲੋ ਵਧੀਆ ਗੱਲ ਛੇ ਮਹੀਨੇ ਫੇਰ ਵੀ ਬੱਚਾ ਇੰਟਰਨਸ਼ਿਪ ਤੇ ਕਰਦਾ ਵੀ ਐ।
ਅਤੇ ਹੋਰ ਉਹਦਾ ਕੋਂਨਫੀਡੈਂਸ ਵੱਧਦਾ ਭੈਣ ਜੀ ਮੋਟੀਵੇਸ਼ਨ ਮਿਲਦੀ ਬੱਚੇ ਨੂੰ ਥੋੜ੍ਹਾ ਰਿਵੋਡ ਦਿਓ ਨਾ ਤੁਸੀਂ ਉਹ ਕਰ ਲ਼ਿਆ ਦਾ ਮਤਲਬ ਅਤੇ ਪਹਿਲੇ ਤਾਂ ਮੈਰਿਟ ਪਹਿਲੇ ਤਾਂ ਐਡਮਮੀਸ਼ਨ ਵੀ ਮੈਰਿਟ ਬੇਸ ਤੇ ਮਿਲ ਜਾਂਦਾ ਸੀ ਹੁਣ ਤਾਂ ਨੀਟ ਦੇ ਪੇਪਰ ਹੋਣਗੇ ਇਹਦੇ ਵਾਸਤੇ ਵੀ ਆਪਣਾ ਫਿਜ਼ਓਥੈਰੇਪੀ ਚ ਐਡਮਿਸ਼ਨ ਲੈਣਾ ਹੋਏ ਨਾ ਹਾਂਜੀ ਹੁਣ ਨੀਟ ਦੇ ਪੇਪਰ ਦੇ ਥਰੂ ਹੋਏਗਾ ਐਡਮਿਸ਼ਨ ਵੀ ਅਗਲੇ
ਅੱਛਾ
ਵੀ ਬੜਾ ਵੱਧ ਗਿਆ ਭੈਣਜੀ ਤੁਸੀਂ ਇਹ ਵੇਖੋ ਆਪਣੇ ਹੱਥ ਕਿਸੇ ਨੂੰ ਨਹੀਂ ਪਤਾ ਫਿਜ਼ਓਥੈਰੇਪੀ ਕੀ ਚੀਜ਼ ਹੈ ਬਾਹਰ ਜਾਓਗੇ ਨਾ ਹਰ ਇੱਕ ਡ ਫਿਜ਼ੀਓਥਰਪੀ ਰੈਫਰ ਕਰਨੋਂ ਕੋਈ ਦਵਾਈਆਂ ਖਾਂਦਾ ਨੀ ਚਾਹੇ ਲਾ ਲਓ ਤੁਸੀਂ ਚਾਹੇ ਆਪਣਾ ਵੱਡੀ ਵੱਡੀ ਮੈਟਰੋ ਸਿਟੀਜ਼ ਲਾ ਲਓ ਦਿੱਲੀ ਮੁੰਬਈ ਚੰਡੀਗੜ੍ਹ
ਅ ਸਾਰੇ ਐਜੂਕੇਟਡ ਪੀਪਲ ਰਹਿੰਦੇ ਨੇ ਤੁਹਾਨੂੰ ਪਤਾ ਹੈ ਸਾਰੇ ਅਵੇਅਰ ਹੀ ਬੜੇ ਹੋ ਗਏ ਨੇ ਪੜ੍ਹੇ ਲਿਖੇ ਲੋਕ ਨੇ ਤੇ ਅਵੇਅਰ ਬੜੇ ਨੇ
ਉਹ ਸੋਚਦੀ ਸੀ ਕੈਂਪ ਸ਼ੁਰੂ ਕਰਾਂਗੀ ਆਪਣਾ ਪਤਾ ਲੱਗੇ ਬਈ
ਸਹੀ ਗੱਲ ਏ ਤੁਸੀਂ ਤੇ ਵੈਸੇ ਵੀ ਤੁਹਾਨੂੰ ਤੇ ਬੜੀ ਨੌਲੇਜ ਹੈਗੀ ਇਸ ਬਾਰੇ ਤੁਸੀਂ ਤੇ ਦੱਸੋ ਸਾਰਿਆਂ ਨੂੰ ਸਾਡੇ ਇੱਥੇ ਨੇ ਇੰਨਾ ਪਤਾ ਵੀ ਨੀ ਕਿਸੇ ਨੂੰ ਇਹ ਚੀਜ਼ ਬਾਰੇ ਅਸੀਂ ਤੇ ਦਵਾਈਆਂ ਹੀ ਖਾਂਦੇ ਰਹਿ
ਤੇ ਹੋਰ ਦਵਾਈਆਂ ਖਾ ਖਾ ਕੇ ਕਿਡਨੀਆਂ ਖ਼ਰਾਬ ਕਰਨੀਆਂ ਆਪਣੀ ਪੱਥਰੀਆਂ ਕਰਨੀਆਂ ਹੋਰ ਬਿਮਾਰੀਆਂ ਦਵਾਈਆਂ ਨਾਲ ਹੋਰ ਆਉਂਦੀਆਂ ਆਦਤ ਲੱਗ ਜਾਂਦੀ ਸਾਰੀ ਉਮਰ ਦੀ ਦਵਾਈਆਂ ਦਾ
ਤੁਸੀਂ ਤੇ ਆਪਣਾ ਫਿਰ ਸ਼ੁਰੂ ਕਰਲਓ ਇਹ ਕੈਂਪ
ਹਾਂਜੀ ਭੈਣ ਜੀ ਕਰਾਂਗੀ ਬਸ ਹੁਣ ਤੁਸੀਂ ਮੈਂ ਕਹਿ ਰਹੀ ਸੀ ਆਪਣੀ ਗੁਡੀਆ ਨੂੰ ਜਰੂਰ ਕਰਾਣਾ ਐ ਕੋਰਸ ਨੂੰ ਕਹਿਣਾ ਹੈ ਕਰੇ ਇਹਦੇ ਚ ਸਕੋਪ ਬੜਾ ਹੈ ਆਪਣਾ
ਕੋਈ ਨੀ ਮੈਂ ਆਪਣੀ ਗੁਡੀਆ ਨੂੰ ਕਹਾਂਗੀ ਸਗੋਂ ਐ ਤੇ ਤੁਸੀਂ ਮੈਨੂੰ ਬੜੀ ਚੰਗੀ ਗੱਲ ਦੱਸਤੀ ਅੱਜ ਮੈਨੂੰ ਤੇ ਇਹਦੇ ਬਾਰੇ ਮੈਨੂੰ ਆਪ ਨੀ ਪਤਾ ਸੀ
ਇਹ ਤਾਂ ਹੈ ਹੀ ਭੈਣ ਜੀ ਹੁਣ ਹੋਰ ਸੁਣਾਓ ਭੈਣ ਜੀ ਸਭ ਵਧੀਆ
ਹਾਂਜੀ ਹਾਂਜੀ ਹੋਰ ਤੇ ਸਾਰੇ ਵਧੀਆ ਨੇ ਤੁਸੀਂ ਸੁਣਾਓ ਚੱਕਰ ਹੀ ਲਾ ਲਿਆ ਕਰੋ ਇੱਥੇ
ਬਸ ਦੱਸਦੀ ਤਾਂ ਪਈ ਆ ਇਹਨਾਂ ਦੇ ਸਕੂਲ ਆਪਣਾ ਸ਼ੁਰੂ ਹੋਣਗੇ ਫੇਰ ਮੈਂ ਥੋੜਾ ਰੈਸਟ ਕਰਾਂਗੀ ਘਰ ਫ਼ਿਰ ਆਵਾਂਗੀ ਤੁਹਾਡੇ ਕੋਲ ਆਰਾਮ ਨਾਲ
ਹਾਂਜੀ ਕੋਈ ਨੀ ਆਣਾ ਤੁਸੀਂ ਮੈਂ ਸਗੋਂ ਸੋਚਦੀ ਵੀ ਸੀ ਮੈਂ ਕਿਹਾ ਤੁਹਾਨੂੰ ਫੋਨ ਲਾਵਾਂ ਕਾਫੀ ਟੈਮ ਹੋ ਗਿਆ
ਕੋਈ ਨੀ ਤੁਸੀਂ ਚਲੋ ਕੋਈ ਨੀ ਅੱਜ ਤਾਂ ਮੈਂ ਹੀ ਫੋਨ ਕਰ ਲਿੱਤਾ ਫਿਰ ਮੈਂ ਕਿਹਾ ਬੜੇ ਦਿਨ ਜੀ ਹੋ ਗਏ ਨੇ। ਫੋਨ ਕਰਾਂ ਭੈਣ ਜੀ ਨੂੰ ਤੇ ਬੱਚੇ ਫੋਨ ਵੀ ਤੇ ਹੋਰ ਭੈਣ ਜੀ ਬੱਚੇ ਫੋਨ ਵੀ ਤੇ ਕਿੱਥੇ ਦਿੰਦੇ ਦੱਸੋ ਕੀ ਕਰੀਏ ਉਹਦਾ ਮੈਂ ਤਾਂ ਕਹਿੰਦੀ ਜਲਦੀ ਜਲਦੀ ਸਕੂਲ ਖੁੱਲਣ ਆਪਣਾ ਉੱਡੋ ਇੱਧਰੋਂ ਤੁਸੀਂ ਘੱਟ ਤੋਂ ਘੱਟ ਰੂਟੀਨ ਚ ਤਾਂ ਰਹਿੰਦੇ ਨੀ ਓ।
ਹਾਂਜੀ ਇਹ ਸਹੀ ਆਪਣਾ ਵੀ ਰੂਟੀਨ ਬਣਿਆ ਰਹਿੰਦਾ ਫੇਰ ਇਹਨਾਂ ਨਾਲ ਤੇ ਸਾਡਾ ਵੀ ਰੂਟੀਨ ਖਰਾਬ ਜਾ ਹੋ ਜਾਂਦਾ। ਸਗੋਂ ਮੇਰੇ ਬੱਚੇ ਤੇ ਵੱਡੇ ਨੇ ਇੰਨੀ ਦਿੱਕਤ ਨੀ ਹੁੰਦੀ ਤੁਹਾਡੇ ਛੋਟੇ ਬੱਚੇ ਨੇ ਕਾਫੀ
ਤੇ ਇਹ ਤਾਂ ਹੈ ਹੀ ਰੂਟੀਨ ਆਪਣਾ ਖ਼ਰਾਬ ਹੋਏ ਤੇ ਬੰਦੇ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ।
ਹਾਂਜੀ ਤੁਸੀਂ ਤੇ ਪੂਰੀ ਕਰੋ ਆਪਣੀ ਨੀਂਦ ਪ੍ਰੋਪਰ
ਤੇ ਇਹ ਤਾਂ ਹੈ ਹੀ ਤੁਹਾਡੀ ਬਿਲਕੁਲ ਸਹੀ ਗੱਲ ਹੁਣ ਬਸ ਮੈਂ ਇਹੀਓ ਆਪਣਾ ਨਿੰਦਰ ਕਰਾਂਗੀ ਥੋੜ੍ਹੀ ਦੇਰ ਫਿਰ ਮੈਂ ਤੁਹਾਨੂੰ ਕਰਨੀ ਆ ਭੈਣ ਜੀ ਰੋਕ ਕੇ ਫੋਨ
ਹਾਂਜੀ ਹਾਂਜੀ ਕੋਈ ਗੱਲ ਨੀ ਕਰਨਾ ਤੁਸੀਂ ਮੈ
ਠੀਕ ਹੈ ਭੈਣ ਜੀ ਚੰਗਾ ਸਤਿ ਸ਼੍ਰੀ ਅਕਾਲ।